ਹੈਲੋ।
ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ, ਸ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
ਵਧੀਆ ਜੀ, ਤੁਸੀਂ ਦੱਸੋ?
ਕੀ ਹਾਲ ਚਾਲ?
ਵਧੀਆ ਜੀ।
ਹੋਰ ਤੁਸੀਂ ਸੁਣਾਓ, ਹੋਰ ਬ੍ਰੇਕਫਾਸਟ ਵਗੈਰਾ ਵੈਰਾ ਹੋ ਗਿਆ?
ਹਾਂਜੀ ਕਰ ਲਿਆ, ਤੁਸੀਂ ਕਰ ਲਿਆ? ਹਾਂਜੀ ਹਾਂਜੀ ਹੋ ਗਿਆ, ਤੁਸੀਂ ਕਰ ਲਿਆ? ਓਕੇ, ਹੋਰ ਕੀ ਕਰਦੇ ਸੀ ਹੁਣ?
ਮੈਂ ਵੀ ਕਰ ਲਿਆ, ਹੋਰ?
ਹ
ਬਸ ਹੁਣ, ਬਸ ਕੁਛ ਨੀ ਮੇਡ ਦਾ ਇੰਤਾਰ ਕਰ ਰਹੇ ਹਾਂ, ਸਾਫ਼ ਸਫ਼ਾਈ ਅਸੀਂ ਲੋਕ ਬ੍ਰੇਕਫਾਸਟ ਵਗੈਰਾ ਖਾਦਾ, ਇੰਤਜ਼ਾਰ ਕਰ ਰਹੇ ਹਾਂ ਹੁਣੇ, ਹਾਂਜੀ। ਉਹ ਫਿਰ ਕਰਕੇ ਜਾਏਗੀ, ਫਿਰ ਲ ਲੰਚ ਦੀ ਤਿਆ, ਹਾਂਜੀ।
ਹਾ- ਹਾ, ਆਹੀ ਆ, ਪਹਿਲਾਂ ਬ੍ਰੇਕਫਾਸਟ ਕਰੋ ਫੇਰ ਲੰਚ ਦੀ ਤਿਆਰੀ, ਬਸ ਸਾਰਾ ਦਿਨ, ਏਦਾਂ ਹੀ ਲੱਗ ਜਾਂਦਾ ਐ।
ਤਿਆਰੀ
ਹਾਂਜੀ, ਤਾਂ
ਬਸ, ਹਾਂਜੀ।
ਕੀ ਬਣਾਉਗੇ ਫੇਰ ਅੱਜ ਲੰਚ 'ਚ?
ਅਸੀ ਲੋਕ, ਇਡਲੀ-ਸਾਂਬਰ ਸ ਇਡਲੀ, ਸਾਂਬਰ, ਡੋਸਾ
ਚਲੋ ਵਧੀਆ, ਤੁਸੀਂ ਤਾਂ ਸਪੈਸ਼ਲ-ਸਪੈਸ਼ਲ ਬਣਾ ਰਹੇ ਹੋ ਅੱਜ ਕਲ
ਹਾਂਜੀ।
ਇਹ
ਆ ਜਾਈ, ਥੋੜਾ ਮਜ਼ਾ ਤੇ ਲ ਨਾ, ਇੰਜੋਏ ਕਰਾਂਗੇ ਨਾ, ਹਾਂ, ਪਤਾ
ਹਾਂਜੀ।
ਤੇ ਕੀ ਕਰਨੀ ਆ, ਅਗਰ ਸੂਜੀ ਕੇ ਅਗਰ ਬਾਰੀਕ ਨਹੀਂ ਹੁੰਦੀ ਥੋੜਾ, ਥੋੜਾ ਥੋੜਾ, ਮਿਕਸੀ 'ਚ ਪੀਹ ਲਓ, ਉਸ ਤੋਂ ਬਾਅਦ ਉਹਨੂੰ ਦਹੀਂ ਡਾਲ ਕੇ, ਅੱਛੀ ਤਰ੍ਹਾਂ ਫੇਟ ਲੈਦੇ ਹਾਂ ਨਾਲੇ ਸੂਜੀ ਨੂੰ, ਮਿਕਸੀ 'ਚ ਦਹੀਂ ਪਾ ਕੇ ਹਲਕਾ ਜਿਹਾ ਪੀਸ ਦੋ, ਥੋੜਾ ਪਤਲਾ ਪੇਸਟ ਹੋਏ, ਅਗਰ ਪਤਲ-ਪਤਲਾ
ਹੈਲੋ,
ਦਾ ਪੇਸਟ ਹੋਏਗਾ, ਅਗਰ ਥੋੜਾ ਹਲਕਾ ਉਹ ਦਾਣੇਦਾਰ ਹੋਏਗਾ। ਤੇ ਸਮਝ ਲਓ ਇਡਲੀ ਬ ਇਟਲੀ ਵਾਸਤੇ ਜ਼ਿਆਦਾ ਨੀ ਉਹਨੂੰ ਪੀਸਣਾ ਪੈਂਦਾ ਡੋਸੇ ਵਾਸਤੇ ਥੋੜਾ ਪੀਸ, ਪੈਂਦਾ ਤੇ ਮੈਂ ਕਿਹਾ ਜੀਕਨ ਅਸੀਂ ਲੋਕ ਘੋਲ ਕੇ ਬਣਾਂਦੇ ਦਾ ਇਟਲੀ ਦਾ ਬੈ ਫ ਜਿਹੜਾ ਇਹੇ ਤਾਂ ਬੈਟਰ ਰੱਖਣੀ ਹੈ ਨਾ, ਹਾਂਜੀ।
ਹਾਂਜੀ।
ਜੋ ਇਟਲੀ
ਹਾਂ-ਹਾਂ।
ਥੋੜਾ ਦਾ ਲੈ ਕੇ ਦੇਖਿਆ ਜੇ ਹਲਕੇ ਛੋਟੇ-ਛੋਟੇ ਦਾਣੇ ਹੁੰਦੇ ਨੇ। ਔਰ ਡੋਸੇ ਦਾ ਕਿਉਂਕਿ ਬੱਚਿਆਂ ਦੀ ਫਰਮਾਈ ਨਾਲ ਬਣਨਾ ਚਾਹੀਦਾ ਹੈ ਹੈਨਾ। ਔਰ ਨਾਲ ਮੂੰਗਫਲੀ ਦੀ ਚਟਨੀ। ਤੇ ਨਾਲ ਸਾਂਬਰ ਹੁੰਦਾ ਹੈ, ਹਾਂਜੀ। ਤੇ ਅਸੀਂ ਲੋਗ ਓਹੀ ਕਰ ਕਰਦੇ ਆ ਗੇ।
ਹੂੰ-ਹੂੰ, ਫੇਰ ਫੇਟ ਕੇ ਉਹਨੂੰ ਈਨੋ ਵਗੈਰਾ ਵੀ ਪਾਉਂਣੇ ਓ?
ਦਾ ਜਾ, ਨਹੀਂ ਉਹਨੂੰ ਨਾ ਰੱਖ ਦਿੰਦੇ ਉਹ ਦੋ ਤਿੰਨ ਘੰਟੇ ਭੀਗੋ ਕੇ ਨਾ ਸੂਜੀ ਨੂੰ ਆ ਇਡਲੀ ਬਣਨੀ ਹੋਏ ਹੈਨਾ, ਤੇ ਫਿਰ। ਕੇ ਖਾਦੇ ਆ ਦੱਸ-ਦੱਸ, ਸਾਂਬਰ ਦੀ ਅਰਹਰ ਦੀ ਅਰਹਰ ਦੀ ਦਾਲ ਲਏਗੀ ਅਰਹਰ ਦੀ ਦਾਲ ਲੈ ਕੇ ਅੱਛੀ ਤਰ੍ਹਾਂ ਧੋ ਕੇ, ਉਹਨੂੰ ਕੀ ਕਰਿਆ ਪਾ ਲੈਂਦੀ ਹਾਂ, ਅੱਜ-ਕੱਲ ਤੁਹਾਨੂੰ ਹ ਪਤਾ ਹੀ ਏ ਕੱਚੇ ਆਮ ਮਿਲਦੇ ਪਿਲਦਾ ਉਹਦੀ ਖਟਿਆਈ ਅੱਛੀ ਉਹ ਥੋੜਾ ਕੱਟ ਕੇ ਪਾ ਲੈਂਦੀ ਐ ਔਰ ਹਲਦੀ ਨਮਕ ਪਾ ਕੇ ਨਾ ਸਬਜ਼ੀਆਂ ਬਹੁਤ ਘੱਟ ਬਹੁਤ ਘੱਟ ਪਸੰਦ ਕਰਦੇ ਨੇ ਦਾਲ ਵਿੱਚ ਸਾਂਬਰ ਵਿੱਚ, ਤੇ ਮੈਂ ਨਾ ਸਬਜ਼ੀਆਂ ਦੀ
ਹਾਂ। ਅੱਛਾ, ਫੇਰ ਏਦਾਂ ਈ ਬਣਾਉਂਨੇ ਹੋ? ਸਾਰੀ ਸਬਜ਼ੀਆਂ ਕੱਟ ਕੇ।
ਹਾਂਜੀ, ਮੈਂਵੀ ਪਾ ਲੈਸਾ ਹੋਰ ਪਿਆਜ ਨੂੰ ਬਾਰੀਕ ਕੱਟ ਲੈਣੀਆਂ। ਟਮਾਟਰ ਨੂ ਚੋਪਰਾ ਅੱਜ-ਕੱਲ ਤੁਹਾਨੂੰ ਪਤਾ ਚੋਪਰ ਦੇ ਨਾਲ ਹੋ ਹੀ ਜਾਂਦਾ, ਤੇ ਟਮਾਟਰ,
ਹਾਂਜੀ, ਹਾਂ
ਕਹਿੰਦੀ ਐ ਫੇਰ,
ਹਾਂਜੀ।
ਹਲਕੀ ਜਿਹੀ ਰਾਈ ਪਾਈ ਤੇ ਨਾਗ ਦੇਨਾ ਜੀ, ਨਾਗ ਦੇਨੇ, ਓ ਪੇਥੀ ਨੀਮ ਜਿਹਨ ਆਖਦੇ ਨੇ।
ਅੱਛਾ।
ਧਨ ਵਗੈਰਾ ਚ ਕੇਲ ਹੋਆ, ਉਹ ਪੱਤੇ ਨੀ ਆਉਂਦੇ ਮਿੱਠੇ ਜਿਹੇ, ਜਿਹੜੇ ਉਹ ਕੜੀ ਪੱ ਤਾਂ, ਉਹਨੂੰ ਆਖਦੇ ਨਾ ਹਰੇ ਜੇ ਪੱਤੇ ਉਹ ਪਾਨੇ ਜ਼ਰੂਰੀ ਹੁੰਦੇ ਨੇ ਉਹਦੇ ਚ। ਸਾਂਬਲ ਚ ਉਹ ਪਾਣੇ ਆ ਹਨਾ। ਉਹ ਬਸ ਲਸਣ-ਅਦਰਕ ਦਾ ਪੇਸਟ ਪਾਕੇ, ਪਾਕੇ ਅੱਛੀ ਤਰ੍ਹਾਂ ਹਿਲਾ ਕੇ, ਟਮਾਟਰ ਨਾ, ਕਿਉਂਕਿ ਸਾਂਬਰ ਜਿੰਨਾ ਖੱ- ਟਾ ਹੋਵੇ, ਓਨਾ ਅੱਛਾ ਲੱਗਦਾ ਹੈ ਸਾਂਬਰ। ਬਸ ਕਿਉਂਕਿ ਅੱਜ -ਕੱਲ ਜਦ ਲੋਕ ਸਾਦਾ ਹੈ, ਐਵੇਂਈ ਗਰਮ ਪੀ ਪਰ ਟਮਾਟਰ ਅੱਛੀ ਤਰ੍ਹਾਂ ਹੋ ਜਾਣ ਨਾ ਭੁੰਨੀ ਜਾਣ, ਤੇ ਮੈਂ ਤਾਂ ਸਾਂਬਰ ਮਸਾਲਾ ਪਾਣੀ, ਜਾਂ ਫਿਰ ਹਲਕੀ ਅਗਰ ਸਪਾਈ, ਨਾਲ ਲਾਲ ਮਿਰਚਾਂ ਪਾ ਦਿੱਤੀ ਲਾਲ ਮਿਰਚਾਂ ਪਾ ਦਿੱਤੀਆਂ, ਹਲਦੀ ਤੇ ਤੁਹਾਨੂੰ ਪਤਾ ਉਬਲਣੇ ਵਕਤ ਪਾ ਦਹੀਦੀ ਦਾਲ ਵਿੱਚ ਤਲਨੇ ਵਖਤ ਤੇ ਕੀ ਕਰਨੀ ਆ, ਹਲਕੀ ਜੀ ਮਿਰਚਾਂ, ਰ ਹਲਕੀ ਜੀ ਮਿਰਚਾਂ, ਹੋਰ ਸਾਂਬਰ- ਸਾਂਬਰ ਮਸਾਲਾ, ਸਾਂਬਰ ਮਸਾਲਾ ਪਾ ਕੇ ਫਿਰ ਅੱਛੀ ਤਰ੍ਹਾਂ ਨੂੰ ਕਰਕੇ, ਤੇ ਦਾਲ ਜਿਹੜੀ
ਹੰ -ਹੰ।
ਪਨੀ ਹੁੰਦਾ, ਉਹਦੇ'ਚ ਪਾ ਦਿੰਦੀ ਹਾਂ ਤੇ ਉਹ - ਨੂੰ ਅੱਛੀ ਤਰ੍ਹਾਂ ਫੇਰ, ਹਲਕਾ ਜਿਹਾ ਹਰਾ ਹਰਾ ਧਨੀਆਂ, ਅਗਰ ਖੱਟੀ ਨਹੀਂ ਹੋਏ ਨਾ ਸਾਂਬਰ ਤੇ ਤੁਸੀਂ ਇਮਲੀ ਵੀ ਅਹ ਭੀਗੋ ਕੇ ਵੀ ਭਿਗੋ ਕੇ ਸਾਂਬਰ ਵਿੱਚ ਪਾ ਸਕਦੇ ਹੋ, ਨਿੰਬੂ ਪਾ ਲੋ। ਖੱਟਨਾ ਖੱਟਾ ਕਰਨੇ ਆਂ। ਕਾਫੀ ਤਰ੍ਹਾਂ ਦੇ ਨੇ, ਜਿਕਨ ਹੁਨ ਕੱਚੇ ਆਮ ਨੀ ਮਿਲਦੇ ਤੇ ਲੋਕ ਨਿੰਬੂ ਪਾਾਲੇ ਲੈਂਦੇ ਨੇ, ਖੱਟਿਆਯੀ ਸੁੱਕੀ ਪਾ ਲੈਂਦੇ ਨੇ। ਇਮਲੀ - ਇਮਲੀ ਪਾ ਲੈਂਦੇ ਨੇ, ਭਿੱਗੋ ਹ ਕੇ ਇਮਲੀ ਦਾ ਪਾਣੀ ਹਾਂਜੀ, ਹਿਮਲੀ ਦਾ ਪਾਣੀ ਪਾ ਦਿੰਦੇ ਨੇ। ਔਪਸ਼ਨ ਤੇ ਬਹੁਤ
ਹੰ।
ਫਿਰ ਮੈਂ ਪਤਾ ਕੀ ਕਰਦੀ ਆਂ, ਸਾਂਬਰ ਕੰਪਲੀਟ ਹੋ ਜਾਂਦਾ ਤੇ ਫਿਰ, ਮੈਂ ਚਟਨੀ ਦੀ ਤਿਆਰੀ ਕਰਨੀ ਆ। ਮੈਂ ਚਟਨੀ ਕੁਛ ਅਲੱਗ, ਹਾਂ ਮੈਂ ਚਟਨੀ, ਕੁਛ ਅਲੱਗ ਤਰੀਕੇ ਤੇ ਬਣਾਉਣੀ ਹਾਂ। ਮੈਂ ਕੀ ਕਰਦੀ ਹਾਂ, ਮੂੰਗਫਲੀ ਉਹ ਮੂੰਗਫਲੀ ਆਉਂਦੀ ਨਾ ਕੱਚੀ, ਉਹਨੂੰ ਕੀ ਕਰਨੀ ਆ- ਅੱਛੀ ਤਰ੍ਹਾਂ ਪੁੁੰਨ ਲੈਂਦੀ ਹਾਂ। ਹਾਂਜੀ, ਪੂੰਨਣ - ਤੋਂ ਬਾਅਦ ਉਹਨੂੰ ਥੋੜਾ ਠੰਡਾ ਕਰਕੇ ਨਾ, ਉਹਦੀ ਛਿਲਕਾ ਉਤਾਰ ਕੇ ਤੇ ਲਸਣ ਥੋੜਾ ਲੈਣੀ ਆ, ਲਸਨ-ਲਸਨ ਥੋੜਾ ਜਿਹਾ, ਕਮ ਸੇ ਕਮ ਦਸ ਅ ਛੇ-ਸੱਤ, ਤੂਰੀਆਂ ਲਸਣ ਵੀ ਲੈ ਲੈਣੀਆ ਔਰ ਹਰਾ ਧਨੀਆ, ਹਰਾ ਧਨੀਆ ਥੋੜਾ ਸਾਫ ਕਰਕੇ ਲੈ ਲੈਣੀਆਂ। ਹਾਂ, ਔਰ ਅਗਰ-ਅਗਰ ਸੀਜਨ ਹੈ। ਤੇ ਕੱਚਾ ਆਮ ਥੋੜਾ ਸਾ ਲੈ ਲੈਂਦੇ ਹਾਂ, ਹਲਕੀ ਜਿਹੀ ਚਟਨੀ ਨੂੰ ਖਰਾ ਕਰਨੇ ਵਾਸਤੇ।
ਅੱਛਾ।
ਕੱਚਾ ਆਮ ਆਉਦਾ ਨਾ, ਉਹ ਥੋੜਾ ਕੱਟ ਕੇ ਪਾ ਲੈਂਦੀ ਹਾਂ। ਅਗਰ ਜ਼ਿਆਦਾ ਖੱਟਾ ਹੈ, ਤੇ ਥੋੜਾ ਪਾਉਂਦੀ ਹਾਂ। ਖ ਜਕਨ ਆਮ ਆਮੀਆਂ ਆਉਂਦੀਆਂ ਨਾ ਬਾਜ਼ਾਰ ਵਿੱਚ, ਕੱਚੇ ਆਮ ਆਉਦੀਆਂ ਤੇ ਉਹਨੂੰ ਨਾ ਦੇਖ ਲੈਂਦੇ ਆਾਂ, ਕਿ ਜਿਸ ਤਰ੍ਹਾਂ ਖੱਟਾ ਹੁੰਦਾ, ਥੋੜਾ ਉਹ ਪਾ ਲੈਂਦੇ ਹਾਂ ਉਹਦੇ 'ਚ।
ਹਮ, ਹਾਂਜੀ।
ਔਰ, ਔਰ ਨਾਲ ਹਰੀ ਮਿਰਚਾਂ ਪਾ ਲੈਦੀ ਹੈ।
ਓਕੇ।
ਉਹਨੂੰ ਪੀਸ ਲੈਣੀ ਹੈ, ਅੱਛੀ ਤਰ੍ਹਾਂ ਮਿਕਸੀ 'ਚ
ਹਾਂਜੀ।
ਮਿਕਸ ਹਾਂਜੀ ਮਿਕਸੀ ਚ ਪੀਸ ਤੋਂ ਬਾਦ ਉਹਨੂੰ ਕਰਦੀ ਆ ਮਿਕਸੀ ਚਿਕਨ ਪੀਸ ਲਿਆ ਨਾ ਪੀਸਨੇ ਤੋਂ ਬਾਦ ਕੜਾਈ ਫਰਾਈਪੀਨ ਰੱਖਨੀ ਆ ਫਰਾਈਪੀਨ ਥੋੜੀ ਹਿੰਗ ਪਾਨੀ ਆ ਫਰਾਈ ਪੀਨ ਥੋੜੀ ਹੀਗ ਪਾਈ ਕੜੀ ਅਹ ਰਾਈ ਪਾਈ।
ਹਾਂ।
ਤੇ ਉਹ ਤੁਹਾਨੂੰ ਦੱਸਿਆ ਨਾ ਮੈਂ ਓ ਅ ਓ ਆਂਦਾ ਕੜੀ ਪੱਤਾ ਆਂਦਾ ਨਾ ਕੜੀ ਪੱਤਾ। ਜਿਹਨੂੰ ਤੇਜ਼ ਪੱਤ ਕੜੀ ਪੱਤਾ ਆਖਦੇ ਨਾ ਹਰੇ ਹਰੀ ਨੀਮ ਮਿੱ ਠੀ ਨੀਮ ਬੋਲਦੇ ਨਾ ਓਨੂੰ ਹਰਾ ਛੋਟਾ ਜਾ ਪੱਤਾ ਆਂਦਾ। ਓ-ਓ ਪਾ ਦਿੰਨੀ ਆ ਓਸ ਉਹਨੂੰ ਪਾਨ ਤੋਂ ਬਾਦ ਅਗਰ ਚਟਨੀ ਜ਼ਿਕਨ ਸਪਾਈਸੀ ਨੀ ਹੁੰਦੀ ਨਾ ਤੇ ਹਲਕਾ ਜਿ ਸਪੈਸੀ ਕਰਨ ਵਾਸਤੇ ਲਾਲ ਮਿਰਚਾਂ ਪਾ ਸਕਦੇ ਹੋ ਜੀਕਨ ਕਈ ਮਾਰਕੀਟ ਚ ਮਿਰਚਾਂ ਆ ਰਈਆਂ ਨੇ। ਜੇੜੀਆਂ ਖ ਜ ਜੇੜੀਆਂ ਜਾਦਾ ਤਿੱਖੀਆਂ ਨੀ ਹੁੰਦੀਆ। ਤੇ ਕਈ ਲੋਕੀ ਤਿੱਖਾ ਖਾਂਦੇ ਨੇ। ਕਈ ਲੋਕ ਤਿੱਖਾ ਖਾਂਦੇ ਨੇ ਤੇ ਮੈਂ ਕੀ ਕਰਨੀ ਆ ਥੋੜੀ ਸੀ ਲਾਲ ਮਿਰਚਾਂ ਛੋੋਕੇ ਚੋ ਪਾਕੇ ਕੇ ਤੇ ਓ ਜੇੜੀ ਚਟਨੀ ਪੀਸੀ ਹੋਈ ਹੈ ਨਾਲ ਉਹ ਪਾ ਦੇਣੀ ਆ ਓਦੇ ਚ।
ਅੱਛਾ।
ਫਿਰ ਚਟਨੀ ਤਿਆਰ ਹੋ ਜਾਂਦੀ ਉਹਦੇ ਚ ਪਾ ਕੇ ਉਬਾਲਾ ਦਵਾ ਕੇ ਉਨ ਵੀ ਤਿਆਰ ਕਰ ਲੈਨੀ ਆ ਫੇਰ ਉਸ ਤੋਂ ਬਾਦ ਹਾਂ ਉਹ ਹਲਕਾ ਜਾ ਚਟਨੀ ਨਮਕ ਤੇ ਪੈਂਦਾ ਹੀ ਏ ਸਵਾਦ ਅਨੁਸਾਰ। ਤੁਹਾਨੂੰ ਪਤਾ ਸਾਂਬਰ ਚ ਚਟਨੀ ਤੇ ਨਮਕ ਔਰ ਉਹਦੇ ਚ ਵੀ ਸੂਜੀ ਵਿੱਚ ਵੀ ਥੋੜਾ ਨਮਕ ਪਾਈ ਦਾ ਏ ਜਾਭਿਓ ਦੀ ਏ।
ਹਾਂਜੀ।
ਉਸ ਤੋਂ ਬਾਦ ਫਿਰ ਏ ਦੋਨੋ ਸਾਂਬਰ ਔਰ ਚਟਨੀ ਤਿਆਰ ਹੋ ਜਾਂਦੀ ਏ ਨਾ ਦ ਉਸ ਤੋਂ ਬਾਦ ਪਤਾ ਹੈ ਫਿਰ ਸਾਂਬਰ ਚਟਨੀ ਤਿਆਰ ਹੋਨ ਤੋਂ ਬਾਦ ਮੈਂ ਫਿਰ ਦੇਖਨੀ ਆ ਓ ਅਗਰ ਇੱਕ ਸਾਈਡ ਤਵਾ ਰੱਖ ਲੈਨੀ ਆ ਇੱਕ ਸਾਈਡ ਉਹ ਇਟਲੀ ਦਾ ਸਾਚਾ ਆਂਦਾ ਨਾ
ਹਾਂ-ਹਾਂ।
ਉਦੇ ਚ ਇਜਲੀ ਚ ਵਿੱਚ ਥੋੜਾ ਪਾਨੀ ਪਾਇਆ ਤੇ ਢੱਕਣ ਲਗਾ ਕੇ ਉਸ ਉਸ ਤੋਂ ਬਾਦ ਜਿਹੜੀ ਉਹਦੀ ਪਲੇਟਾਂ ਹੁੰਦੀਆਂ ਨੇ ਨਾ ਉਹਦੇ ਚ ਹਲਕਾ-ਹਲਕਾ ਤੇਲ ਲਗਾ ਲੈਨੀ ਆ ਹਲਕਾ-ਹਲਕਾ ਨਾ। ਹਲਕਾ ਚਿਕਣਾ ਕਰਨਾ ਪੈਂਦਾ ਨਾ ਕਿ ਚਿਪਕੇ ਨਾ ਨੀਚੇ ਹਾਂਜੀ। ਤੇ ਫੇਰ ਉਸ ਤੋਂ ਬਾਦ ਉਹਨੂੰ ਇਟਲੀ ਦਾ ਪੇਸਟ ਓਦੇ ਚ ਪਾ ਕੇ ਸਾਰਿਆਂ ਵਿੱਚ ਔਨੂੰ ਓਦੇ ਵਿੱਚ ਬੋਇਲ ਕਰ ਦਿਨੀ ਆ ਇਟਲੀ ਨੂੰ, ਉਹਦੇ ਚ ਨਾ ਜਦ ਬਨਾਨ ਦੇ ਟਾਈਮ ਤੇ ਹਮੇਸ਼ਾ ਇਨੋ ਪਾਆ ਜੇ ਬਨਾਨ ਦੇ ਟਾਈਮ ਤੇ। ਪਹਿਲਾਂ ਨੀ ਪਾ ਕੇ ਰੱਖਨਾ ਹਨਾ ਬਨਾਨ ਦੇ ਟਾਈਮ ਤੇ ਪਾ ਲੋ ਹਾਂਜੀ। ਫਿਰ ਉਸ ਤੋਂ ਬਾਦ ਫਿਰ ਇੱਕ ਸਾਈਡ ਤਵਾ ਚੜਾਨੀ ਆ ਤਵੇ ਤੇ ਅਗਰ ਜਾਦਾ ਪੁਰਾਨਾ ਤਵਾ ਹੈ ਤੇ ਹਲਕਾ ਸਾ ਪਆਜ ਰੜਕ ਲੋ।
ਹ
ਪਿਆਜ ਹੁੰਦਾ ਨਾ ਉਹਨੂੰ ਕੱਟ ਕੇ ਤੇ ਉਹਨੂੰ ਰਗੜ ਲੋ ਤੇ ਫਿਰ ਉਹਦੇ ਦੋ ਤੇ ਵਿੱਚ ਓ ਕਰਕੇ ਪਾਓ ਉਹ ਵੀ ਸਵਾਦ ਬਣਦਾ ਜੇ ਡੋਸਾ ਐਵੇ ਫੈਲਾਓ ਤੇ ਔਦੇ ਚ ਆਲੂ-ਉਲੂ ਲਗਾ ਲੋ ਔਰ ਹਲਕਾ ਜਾ ਸਾਹਿਵਾਨ ਸ਼ੋਸ ਲਗਾ ਲੋ ਤੇ ਉ ਵੀ ਅੱਛਾ ਬੰਦਾ ਜੇ। ਚਲੋ ਹਾਂ ਟ੍ਰਾਈ ਕਰਾ ਜੇ। ਚਲੋ ਠੀਕ ਐ। ਚਲੋ ਸਸ ਸ੍ਰੀ ਕਾਲ, ਤੁਹਾਡੇ ਨਾਲ ਗੱਲ ਕਰਕੇ ਅੱਛਾ ਲੱਗਿਆ।
ਮੈਨੂੰ ਵੀ ਓਕੇ ਜੀ ਸਾਸ਼ ਸ਼੍ਰੀ ਕਾਲ।
ਸਾਸ ਸ਼੍ਰੀ ਕਾ